ਹਾਂਜੀ,
ਹਾਂਜੀ ਹਰਮੀਤ ਜੀ,
ਸਤਿ ਸ਼੍ਰੀ ਅਕਾਲ
ਹਾਂਜੀ ਹੋਰ ਸਬ ਠੀਕ ਠਾਕ
ਵਧੀਆ -ਵਧੀਆ ਤੁਸੀਂ ਸੁਣਾਓ।
ਹਾਂਜੀ- ਹਾਂਜੀ ਵਧੀਆ ਜੀ ਠੀਕ ਹੈ।
ਹਾਂਜੀ ਹੋਰ ਬਸ ਫ੍ਰਰੀ ਸੀ ਤੇ ਮੈਂ ਕਿਹਾ ਤੁਹਾਨੂੰ ਕਾਲ ਕਰਦੀ ਆ।
ਹਾਂਜੀ -ਹਾਂਜੀ- ਹਾਂਜੀ ਠੀਕ ਹੈ ਅੱਜ ਕੀ ਬਣਾ ਲਿਆ ਤੁਸੀਂ
ਅੱਜ ਹਜੇ ਤੇ ਮੈਂ ਕੁਛ ਨੀ ਬਣਾਇਆ ਮੈਂ ਹਜੇ ਸੋਚਦੀ ਪਈ ਹਾਂ। ਕੀ ਬਣਾਵਾਂ।
ਪ੍ਰੋਬਲਮ ਆਂ
ਹਾਂਜੀ ਇਹੀ ਸੋਚਣਾ ਪੈਂਦਾ ਨਾ ਪਹਿਲੇ ਸਾਨੂੰ ਨਹੀਂ। ਤੇ ਜਦੋਂ ਮਨ ਕਰੇਗਾ ਫਿਰ ਦਾਲ ਚਾਵਲ ਹੀ ਬਸ ਐਂਡ 'ਚ ਹੋਰ ਗਈ ਏ।
ਬਸ ਐਂਡ 'ਚ ਬਸ ਉਹੀ ਆ ਜਾਂਦਾ ਹੱਥ
ਹਾਂ ਉਹੀ ਦਾਲ ਚਾਵਲ ਸਹੀ ਰਹਿਣ ਗੇ ਹੋਰ ਕੀ ਹਾਂਜੀ ਉਹੀ ਖਾਣ ਦਾ ਮਨ ਕਰਦਾ ਬਾਅਦ 'ਚੋਂ
ਬਿਲਕੁਲ- ਬਿਲਕੁਲ
ਹੋਰ
ਹੋਰ ਸੁਣਾਓ ਤੁਸੀਂ ਕਿੱਦਾਂ ਅੱਜ ਵੈਦਰ ਵੀ ਗਰਮੀ ਹੈ ਨਾ ਬਹੁਤ ਜ਼ਿਆਦਾ ਬਾਰਿਸ਼ ਬੁਰਿਸ਼ ਦਾ ਕੋਈ ਚਾਂਸ ਨਹੀਂ ਆ। ਡਰ ਲੱਗਦਾ।
ਨਾ ਸਵੇਰੇ ਹੈ ਸੀ ਪਰ ਬਾਅਦ 'ਚ ਧੁਪ ਆ ਗਈ।
ਹਾਂਜੀ -ਹਾਂਜੀ
ਬਾਅਦ ਹੋਈ ਨੀ ਹੁਣ ਇਹਨੀ ਗਰਮੀ ਏ ਬਾਹ ਤੇ ਦੇਖ
ਬਾਸ ਸੱਚੀ ਗੱਲ ਆ ਬਿਲਕੁਲ ਮੇਰੇ ਆਪ ਉਹ ਮੇਰੇ ਕੰਮ ਕਰ ਰਹੀ ਸੀਗੀ ਤੇ
ਅੱਛਾ
ਕਹਿੰਦੀ ਦੀਦੀ ਚਾਹ ਬਣਾ ਦੋ ਮੈਂ ਕਿਹਾ ਤੂੰ ਨਿੰਬੂ ਪਾਣੀ ਦੀ ਗੱਲ ਕਰਿਆ ਕਰ।
ਹੋਰ ਨਹੀਂ ਚਾਹ ਵੀ ਜ਼ਰੂਰੀ ਹੁੰਦੀ ਹੈ ਨਾ ਜਿਹੜੇ
ਚਾਹ ਵੀ ਨਾ ਐਨਰਜੀ ਆ ਜਾਂਦੀ ਨਾ ਥੋੜ੍ਹੀ ਮੈਂ ਤੇ ਐ ਬੀ ਚਾਹ ਲਵਰ ਮੈਨੂੰ ਤੇ ਬਹੁਤ ਚਾਹ ਪਸੰਦ ਹੈ।
ਉਹ ਇੱਕ ਸਵੇਰੇ ਮੋਰਨਿੰਗ ਟਾਈਮ ਪੀਣੀ ਇੱਕ ਐ। ਤਾਂ ਬ੍ਰੇਕਫਾਸਟ ਤੋਂ ਬਾਅਦ ਇੱਕ ਸ਼ਾਮੀ ਹਾਂ ਉਹੀ ਵਸ ਤਿੰਨ ਨਹੀਂ ਤਾਂ ਕੋਈ ਤੇ ਹੁੰਦੇ ਬਹੁਤ ਜ਼ਿਆਦਾ ਚਾਹ ਪੀਂਦੇ ਨੇ।
ਬਹੁਤ ਜ਼ਿਆਦਾ ਹਾਂ ਸਰਦੀਆਂ ਨਾ ਤਾਂ ਕਦੀ- ਕਦੀ ਚਾਰ ਵਾਰੀ ਵੀ ਹੋ ਜਾਂਦੀ ਹੁੰਦੀ ਮੇਰੀ
ਹਾਂਜੀ-ਹਾਂਜੀ ਸਰਦੀਆਂ 'ਚ ਤੇ ਹੋ ਜਾਂਦੀ ਹੈ ਸਰਦੀਆਂ ਠੰਡ ਨਾਲ ਪੀਤੀ ਵੀ ਜਾਂਦੀ ਏ।
ਹੋਰ -ਹੋਰ ਕਦੇ ਜਾਂ ਫਿਰ ਕੋਈ ਆ ਗਿਆ ਤਾਂ ਹੋ ਜਾਂਦੀ ਹੈ।
ਹਾਂਜੀ ਗਰਮੀਆਂ 'ਚ ਇਹੀ ਹੈ ਬਸ ਤਿੰਨ ਟਾਈਮ ਪੀ ਲੋ ਜਾਂ ਦੋ ਟਾਈਮ ਪੀ ਲੋ।
ਅੱਛਾ -ਅੱਛਾ ਜੀ।
ਉਹ ਤੇ ਮੇਰਾ ਬੇਟਾ ਨਾ ਛੋਟਾ ਉਹਨੂੰ ਵੀ ਪਤਾ ਨੀ ਚਾਹ ਦੀ ਕਿੱਥੋਂ ਆਦਤ ਪੈ ਗਈ ਹੋਈ ਹੈ। ਤੇ ਉਹ ਵੀ ਥੋੜੇ ਦਿਨ ਗਏ ਨੀ ਕਹਿੰਦਾ ਦੁੱਧ ਨੀ ਪੀਣਾ ਮੰਮਾ ਚਾਹ ਪੀਣੀ।
ਚਾਹ ਪੀਣੀ ਆ ਦੁੱਧ ਵੀ ਪੀ ਪੀਏ ਸੱਚੀ ਮਨ ਨਾ ਅੱਕ ਜਾਂਦਾ ਐ।
ਹਾਂ ਹਜੇ ਤੇ ਮੈਂ ਠੰਡਾ ਵੀ ਨਹੀਂ ਲੈਂਦਾ ਸ਼ਰਬਤ ਪਾ ਕੇ ਰਾਤੀ ਵੀ ਮੈਂ ਥੋੜਾ ਜਿਹਾ ਹਲਕੀ ਜਿ ਨਾ ਨੋਰਮਲ ਪੱਤੀ ਪਾ ਕੇ ਥੋੜੀ ਜਿ ਉਹ ਦਿੰਦੀ ਆ ਕਲਰ ਚੇਂਜ ਕਰਨ ਤਾਂ ਵੀ ਕਿਹਾ ਕੇ ਨਹੀਂ ਮੈਂ ਨੀ ਆ ਪੀਣੀ ਹੈ ਮੇਰੀ ਨੀ ਹੈ ਤੁਸੀਂ ਪੀਓ ਐ ਮੈਨੂੰ ਚਾਹ ਦਿਓ।
ਬੱਚੇ ਬਹੁਤ ਸ਼ਰਪ ਸ
ਮੈਂ ਉਹੀ ਕਹਿੰਣੀ ਇਹਨੂੰ ਪਤਾ ਨੀ ਥੋੜੇ ਦਿਨ ਹੋ ਗਏ ਨੇ ਇਹਨੂੰ ਚਾਹ ਪਤਾ ਨੀ ਕਿੱਥੋਂ ਲੱਗ ਗਈ ਏ।
ਚਾਹ ਨੀ ਬੱਚੇ ਪੀਂਦੇ ਕਹਿੰਦਾ ਨਹੀਂ ਮੈਂ ਪੀਣੀ ਚਾਹ ਤੁਸੀਂ ਦੁੱਧੂ ਪੀਓ ਮੈਂ ਚਾਹ ਪੀਣੀ।
ਹਾਂ ਬੱਚਿਆਂ ਨੂੰ ਸਾਰੀ ਸਮਝ ਆ।
ਹਾਂ। ਚਾਹ ਚੰਗੀ ਨੀ, ਨਾ ਹੈਗੀ, ਫਿਰ ਰੋ ਕੇ ਫਿਰ ਜਿੱਦ ਕਰਕੇ ਉਹ ਲੈ ਆਏਗਾ ਚਾਹ।
ਸਾਡੇ ਵੀ ਨਾ, ਸਾਹਮਣੇ ਐ, ਇਹੀ ਚਾਰ ਕੁ ਸਾਲ ਦਾ ਹੀ ਹੈ ਬੇਟਾ, ਉਹ ਇੱਧਰ ਆ ਕੇ ਕਹੂਗਾ ਤਾਈ, ਮੈਂ ਨਾ, ਮੈਂ ਪੁੱਛੂੰ ਮੈਂ ਚਾਹ ਪੀਣੀ, ਚਾਹ ਪੀਣੀ, ਹਾਂਜੀ ਤਾਈ ਤਾ ਪੀਨੀ, ਮੈਂ ਕਿਹਾ, ਤੇਰੀ ਮਾਂ ਨੇ, ਮੈਨੂੰ ਕੁੱਟਣਾ ਮੁੜ ਕੇ।
ਤੇ ਹੋਰ ਕੀ, ਫੇਰ ਉਹ ਵੀ ਜਿੱਦ ਕਰਕੇ ਫਿਰ ਪੂਰੀ ਜਿਹੋ ਜਿਹੀ, ਅਸੀਂ ਪੀਂਦੇ ਹਾਂ ਨਾ, ਚਾਹ ਪੱ ਤੀ ਵਾਲੀ ਇਹਨੇ ਉਹੀ ਪੀਣੀ, ਇਹ ਨੀ ਕੀ ਥੋੜਾ ਕਲਰ ਚੇਂਜ ਹੋਇਆ ਤੇ ਪੀ, ਲਾ, ਨਹੀਂ ਮੰਮਾ ਮੈਂ ਨੀ, ਪੀਣੀ ਮੇਰਾ ਹੱਥ ਪਿੱਛੇ ਕਰੇਗਾ, ਰੋਏਗਾ ਕਿ ਨਹੀਂ ਮੈਨੂੰ ਚਾਹ ਇਹ ਦਿਉ।
ਹਮ -ਹਮ, ਹਮ।
ਹੁਣ ਤੇ, ਮੈਗੀ ਦੀ ਜਿੱਦ ਕੀਤੀ ਹੋਈ ਸੀ, ਮੈਗੀ ਖਾਧੀ ਹੈ, ਹੁਣ ਤੇ ਥੋੜ੍ਹੀ ਸ਼ਾਂਤੀ ਏ।
ਅੱਛਾ- ਅੱਛਾ। ਵਧੀਆ, ਬੱਚਿਆਂ ਦਾ ਤੇ, ਟਾਈਮ ਸਾਰਾ ਦਿਨ ਏਦਾਂ ਹੀ ਲੰਘ ਜਾਂਦਾ ਹੋਣਾ, ਤਾਂ ਪਤਾ ਹੀ ਨਹੀਂ ਲੱਗਦਾ।
ਤੂੰ ਦੁੱਖੀ ਕਰਦਾ ਏ ਮੈਨੂੰ, ਮੈਂ ਕਹਿੰਨੀ ਆ ਬਹੁਤ ਜ਼ਿਆਦਾ।
ਹਾਂਜੀ
ਹੁਣੇ ਕੋਈ ਮੇਨੂੰ, ਫੇਰ ਉਹਨੇ ਕਹਿੰਦਾ ਮੈਗੀ ਖਾ ਕੇ, ਮੰਮਾ ਜੇਲੇ ਮੈਂ ਕਹੂੰਗਾ ਨਾ, ਮੈਨੂੰ ਮੈਗੀ ਬਨਾ ਦੋ। ਫੇਰ ਮੈਨੂੰ ਮੈਗੀ ਬਨਾ ਦੇਨਾ, ਮੈਂ ਕਿਹਾ ਚੁੱਪ ਕਰ ਜਾ, ਹੁਣ ਮੈਗੀ ਨੀ ਮਿਲਨੀ ਥੋੜ੍ਹੇ ਦਿਨ ਬਾਅਦ ਮਿਲੇਗੀ, ਅ- ਹ, ਮੈਗੀ ਹੁਣ ਅੱਜ ਖਾਧੀ ਨਾ, ਇਹ ਥੋੜੇ ਦਿਨ ਬਾਅਦ ਮਿਲੇਗੀ।
ਮੈਗੀ ਤੇ ਮੇਰੇ ਹਸਬੈਂਡ ਨਹੀ ਖਾਣ ਦਿੰਦੇ।
ਹਾਂਜੀ, ਉਹੀ ਨਾ ਏਹ, ਮਤਲਬ ਰੋਜ਼- ਰੋਜ਼, ਨਹੀ ਖਾਨੀ ਇਹਨੇ ਜਦੋਂ ਮਤਲਬ ਜ਼ਿੱਦ ਕਰ ਲਈ ਨਾ, ਫੇਰ ਇਹਨੇ ਖਾਣੀ -ਖਾਣੀ
ਹਾਂਜੀ।
ਫੇਰ ਕਾਫੀ ਦਿਨ, ਬਾਅਦ ਜਿੱਦ ਕੀਤੀ ਹੁਣ ਇਹਨੇ। ਹੁਣ, ਅੱਜ ਖਾ ਲਈ ਏ ਨਾ, ਹੁਣ ਮੈਨੂੰ ਕਹਿੰਦਾ, ਜੇ ਲੇ ਮੈ ਕਹੂੰਗਾ ਨਾ, ਮੈਨੂੰ ਮੈਗੀ ਬਨਾ ਦੇਨਾ, ਮੈਂ ਕਿਹਾ ਹੁਣ ਨਹੀਂ ਮਿਲਨੀ ਮੈਗੀ। ਭੁੱਲ ਜਾ ਤੂੰ ਥੋੜੇ ਦਿਨ, ਥੋੜੇ ਦਿਨ ਬਾਅਦ ਬੋਲੇ, ਓਹੀ ਨਾ। ਸੁਣਦਾ ਨੀ ਹੈ? ਤੇ ਵੈਸੇ ਤੇ ਹੁਣ, ਬਹੁਤ ਦਿਨ ਬਾਅਦ ਦਿੱਤੀ ਏ, ਤੇ ਮੈਂ ਵੀ ਦਿੰਦੀ ਨੀ, ਸੀ ਹੁਣ ਮੈਂ ਕਿਹਾ, ਨਹੀਂ ਮੈਗੀ ਨਹੀਂ ਖਾਣੀ। ਤੂੰ ਕੁਛ ਹੋਰ ਖਾ ਲੈ, ਕਹਿੰਦਾ ਨਹੀਂ ਮੈਂ ਮੈਗੀ ਹੀ, ਫੇਰ ਮੈਗੀ ਬਨਾ ਕੇ ਦਿਤੀ।
ਹੂੰ- ਹੂੰ।
ਹੁਣ, ਕਾਰਟੂਨ ਦੇਖਦਾ ਪਿਆ।
ਠੀਕ ਹੈ -ਠੀਕ ਹੈ।
ਬਣਾ ਲਈ ਸਬਜ਼ੀ?
ਹਾਂਜੀ?
ਤੁਸੀਂ ਬਣਾ, ਲਈ ਸਬਜ਼ੀ? ਮੈਂ ਕਿਹਾ
ਸਬਜ਼ੀ, ਬਸ ਮੈਂ ਕਰ ਰਹੀ ਸੀਗੀ ਕਿਚਨ ਸਾਫ਼ ਤੇ ਹੁਣ ਮੈਂ ਕਿਹਾ ਗਾਜਰਾਂ ਵਗੈਰਾ, ਕੱਟ ਕੇ ਤੇ ਬਨਾਨੀ ਆ।
ਹਾਂਜੀ -ਹਾਂਜੀ।
ਹੂੰ ਮੈਂ ਤਾਂ ਹੀ ਕੁੜੀ ਨੂੰ ਕਿਹਾ, ਮੈਂ ਕਿਹਾ ਤੁਸੀਂ ਪੜ੍ਹਾਓ। ਮੈਨੂੰ ਵੀ, ਥੋੜਾ ਰਿਲੈਕਸ ਮਿਲ ਜਦੋੰ ਮੈਂ ਹੁਣ ਨਿਆਣੇ ਬ ਤੋਰ ਕੇ- ਤੇ ਫੇਰ ਲੱਗੂਗੀਂ। ਮੈਂ ਕਿਹਾ, ਜਾ ਫੇਰ ਮੈਨੂੰ ਸਬਜ਼ੀ- ਸੁਬਜ਼ੀ ਕਟ ਦੇ ਕਹਿੰਦੀ ਮੈਂ ਕੰਮ ਨੀ ਕਰਨਾ। ਮੈਂ, ਨਿਆਣੇ ਪੜਾ ਦੂੰਗੀ।
ਹਾਂਜੀ, ਗਾਜਰਾਂ, ਆਲੂ, ਮਟਰ ਹੋਰ ਕੀ?
ਹਾਂਜੀ- ਹਾਂਜੀ, ਗਾਜਰ, ਆਲੂ, ਮਟਰ।
ਹਾਂਜੀ, ਚਲੋ ਇਹ ਵੀ ਸਹੀ ਹੈ।
ਮਟਰ ਵੀ ਨਾ, ਹੁਣ ਫਰੋਜਨ ਦਾ ਟੇਸਟ ਹੀ ਅਲੱਗ ਜਿਹੇ ਹੋ ਜਾਂਦੇ, ਇੰਨੇ ਸਵਾਦ ਨੀ ਲੱਗਦੇ ਹੈਗੇ, ਗੱਲਦੇ ਨੀ ਹੈਗੇ। ਹਾਂ, ਨਾਲ ਟੇਸਟ ਵੀ ਨਹੀਂ, ਉਹ ਚੀਜ਼ ਦਾ ਆਂਦਾ ਪਿਆ।
ਹਾਂ ਉਹੀ ਨਾ, ਹੁਣ ਮਟਰ ਦੀ ਹੈ ਨੀ, ਨਾ ਪਰ ਫੇਰ ਵੀ, ਚਲੋ ਹੈਗੇ ਆ, ਬਾਜ਼ਾਰ ਚ ਲੈ ਆਂਦੇ ਨੇ।
ਲੈ ਆਈ ਦੇ, ਹਾਂ, ਫਿਰ ਹੋਰ ਬੰਦਾ ਹੁਣ ਕੀ ਬਨਾਵੇ? ਹੈਨਾ।
ਹੋਰ ਨਾਲ ਦਹੀਂ-ਪਕੌੜੀਆਂ ਪਾਓ ਤੇ, ਬਾਕੀ- ਸੂਕੀ ਖਾਦੀ ਜਾਂਦੀ ਰੋਟੀ ਨਾਲ ਵਧੀਆਂ। ਸੁਖੀ ਸਬਜ਼ੀ ਨਾਲ। ਤੇ ਓਦਾਂ ਤੇ ਖਾਦੇ ਨੀ ਜਾਂਦੀਐ।
ਓਹਦਾਂ ਨੀ ਖਾਦੀ ਜਾਂਦੀ, ਹੂੰ।
ਹੋਰ?
ਮੇਰੇ ਕਰੇਲੇ ਵੀ ਪਏ ਏ। ਤੋ ਓਹ ਵੀ ਮੈਨੂੰ ਟੈਂਨਸ਼ਨ ਪਈ ਏ, ਖ਼ਰਾਬ ਹੋਣ ਤੋਂ ਪਹਿਲਾਂ ਬਣਾਣੇ ਪ
ਹਾਂਜੀ- ਹਾਂਜੀ, ਹੁਣ ਵੀ ਕੱਢ ਕੇ ਰੱਖੋ ਹੁਣ ਨੂੰ ਮੰਗ ਲੈਣਗੇ ਬਹੁਤ ਹੀ ਆਰਾਮ ਨਾਲ ਨਾਹਨਾ ਹੇ।
ਹਾਂਜੀ।
ਟਾਈਮ ਵਾਲੀਆਂ ਚੀਜ਼ਾਂ ਨਾ ਬਹੁਤ
ਟਾਈਮ ਇਦਾ ਹੀ ਨਿਕਲ ਜਾਂਦਾ। ਹੂੰ ਸਰਦੀਆਂ ਨੂੰ ਵੈਸੇ ਹੀ ਦਿਨ ਕਦੋਂ ਚੜਦਾ ਰਾਤ ਕਦੋਂ, ਪੇਂਹਦੀ ਪਤਾ ਨੀ ਲੱਗਦਾ।
ਹੋਰ ਉਹੀ ਨਾ ਅੰਦਰ- ਅੰਦਰ, ਬੈਠੇ-ਬੈਠੇ ਨਿਕਲ ਜਾਣਾ ਏ। ਤਾਂ ਹੀ ਤੇ ਠੰਡੇ ਪਾਣੀ ਚ ਪਾਉਣ ਦਾ ਹੱਥ, ਮਨ ਨੀ ਕਰਦਾ।
ਹਾਂ, ਮੇਰਾ ਤੇ ਹੁਣ ਵੀ ਨਾ ਜਿੱਦਾਂ ਇਹ ਹਾਲ ਹੈ। ਸਾਡੇ ਨਾ ਕਲੋਨੀ ਹੈ ਨਾ।
ਅੱਛਾ।
ਠੀ ਇੱਦਾਂ ਹੁੰਦਾ ਸਾਡਾ ਕਿ, ਸ਼ਾਮ ਨੂੰ ਨਿਕਲਣਾ ਹੀ ਨਿਕਲਣਾ ਬਾਹਰ, ਸਾਰਾ ਦਿਨ ਅੰਦਰ ਵੀ ਰਹਿ ਕੇ ਨਾ ਬੋਰ ਹੋ ਜਾਂਦਾ। ਸ਼ਾਮ ਨੂੰ ਫੇਰ ਅਸੀਂ ਮਤਲਬ ਸਾਰੇ, ਕਾਫੀ ਲੇਡੀਜ਼ ਜਿੱਦਾਂ ਛੇ- ਸੱਤ ਜਾਣੇ ਇਕੱਠੀਆਂ ਹੋ, ਕੇ ਵੋਕ ਵਗੈਰਾ ਕਰ ਲਈੈਂਦੀ ਆ। ਯਾ ਪਾਰਕ ਚ ਬਹਿ ਲਈਦਾ ਹੈਗਾ ਹੈ। ਚਲੋ ਥੋੜਾ ਜਿਹਾ ਮਨ, ਹੋ ਜਾਂਦਾ ਹੋਰ। ਹਾਂ, ਡਿਨਰ ਕਰਕੇ ਫੇਰ ਰਾਤ ਨੂੰ ਆਪਣਾ ਹੀ ਬਾਹਰ ਨਿਕਲ ਵਰਨਾ ਅਸੀਂ ਸਾਢੇ ਦਸ, ਗਿਆਰਾਂ ਵਜੇ, ਘਰੇ।
ਹਾਂਜੀ, ਨਹੀਂ ਤਾਂ ਵਧੀਆ ਤਾਜ਼ੀਆਂ ਹਵਾ ਲੈਣੀ।
ਓਕੇ, ਹਾਂਜੀ। ਨਾਲੇ ਗੱਪਾਂ- ਸ਼ੱਪਾਂ ਹੋ ਜਾਂਦੀਆਂ। ਨਾਲੇ ਟਾਈਮ ਪਾਸ ਹੋ ਜਾਂਦਾ। ਹਾਂਜੀ, ਫੋਨ ਤਾਂ ਜਿੰਨਾ ਮਰਜ਼ੀ ਦੇਖ ਲਓ ਫੋਨ ਨੂੰ
ਫੋਨ ਨੀ ਮਨਾ ਕਰਦਾ। ਫੋਨ ਕਹਿੰਦਾ ਮੈਨੂੰ ਦੇਖੀ ਜਾਓ-ਦੇਖੀ ਜਾਓ।
ਬਸ -ਬਸ, ਹਾਂਜੀ ਸਾਰਾ ਦਿਨ ਵੀ ਬੰਦਾ ਕੀ ਦੇਖੇ, ਨਿਊਜ਼ ਦੇਖ- ਦੇਖ ਕੇ ਵੈਸੇ ਦਿਮਾਗ ਖ਼ਰਾਬ ਹੋ ਜਾਂਦਾ ਏ।
ਹੋਰ।
ਆ ਜਾਣ ਕੋਈ ਹੋਰ ਸੁਣਾਓ?
ਫੇਰ ਤੁਸੀਂ ਕਿੱਦਾਂ ਤੁਹਾਡੇ ਮਾਈਕੇ ਵੀ ਇੱਥੇ ਅੰਮ੍ਰਿਤਸਰ ਹੀ।
ਨਹੀਂ-ਨਹੀਂ ਮੇਰੇ ਮਾਇਕੇ ਤੇ ਜੰਮੂ ਆ।
ਸੋਰੀ।
ਜੰਮੂ, ਜੰਮੂ।
ਜੰਮੂ ਅੱਛਾ-ਅੱਛਾ, ਅੱਛਾ ਠੀਕ ਹੈ- ਠੀਕ ਹੈ, ਫੇਰ ਤੁਸੀਂ ਸਾਡੇ ਵੱਲ ਦੇ ਹੀ ਹੋ।
ਹਾਂਜੀ, ਹੋਰ ਕੀ। ਅ ਹੁਣ ਮੈਂ ਗਈ ਸੀ, ਦੱਸ ਦਿਨ ਲਈ। ਦੱਸ ਦਿਨ ਬਾਅਦ ਆ ਗਈ। ਮੈਂ ਦੱਸ ਦਿਨ ਲਗਾ ਕੇ।
ਦਸ ਦਿਨ ਲਗਾ। ਕਯਾ ਗਿਆ ਹਾਂ।
ਹਾਂਜੀ, ਹਸਬੈਂਡ ਘਰ ਇਕੱਲੇ ਸੀ ਨਾ, ਫੇਰ ਉਹਨਾ ਦਾ ਹੋ ਜਾਂਦਾ ਨਾ, ਮੁਸ਼ਕਿਲ ਹੋ ਜਾਂਦਾ ਰੋਟੀ- ਖਾਣੇ ਦਾ।
ਹਾਂਜੀ, ਹਾਂਜੀ।
ਤਦ ਕਰਕੇ ਫੇਰ ਆ ਗਏ ਸੀ। ਦੱਸ ਦਿਨਾ ਰਹਿ ਕੇ, ਹੋਰ। ਤਾਂ ਵੀ ਕਹਿੰਦੇ ਦਸ ਦਿਨ ਲਗਾ ਕੇ, ਜਲਦੀ ਆ ਗਈ। ਆਹ ਤੇ ਮੈਂ ਵੀ ਕਿਹਾ ਸੀ ਮਹੀਨਾ ਲਗਾ ਕੇ ਆਵਾਂਗੀ, ਪਰ ਮਹੀਨਾ ਨਹੀ ਸੀ ਲੱਗਿਆ ਦੱਸ ਦਿਨ ਬੜੀ ਮੁਸ਼ਕਿਲ ਨਾਲ ਲੱਗਦੇ ਨੇ।
ਹੂ ਹੂ
ਹੂੰ
ਹਾਂਜੀ ਮੈਂ ਆਪ ਇਹੀ ਦਿਨਾਂ 'ਚ ਗਈ ਸੀਗੀ।
ਹਾਂਜੀ, ਇਹ ਤੇ ਮੈਨੂੰ ਕਹਿੰਦੇ ਜੀ ਕੋਈ ਗੱਲ ਨੀ ਮਹੀਨਾ ਲੈ, ਮੈਂ ਕਿਹਾ ਨਹੀਂ ਮਹੀਨਾ ਕਿੱਥੇ ਰਹਿਣ ਹੁੰਦਾ ਬਾਹਰ, ਤੁਹਾਡਾ ਔਖਾ ਆ ਜਾਂਦਾ।
ਨਾ, ਨਾ ਉੱਥੇ ਜਾਣ ਨੂੰ, ਆਪਣਾ ਘਰ ਹੀ ਵਧੀਆ ਲੱਗਦਾ।
ਹੋਰ ਫੇਰ ਇਹਨਾਂ ਦਾ ਹੋ ਜਾਂਦਾ ਨਾ, ਔਖਾ ਫੇਰ
ਹਾਂਜੀ।
ਨਾਲ
ਤੁਹਾਡੇ ਮਦਰ ਇਨ ਲਾਅ, ਵਗੈਰਾ ਨਾਲ ਨਹੀਂ ਹੁੰਦੇ।
ਹੈਗੀ ਉਹ ਲਗ ਰਾ ਦੇ।
ਸੋਰੀ, ਅੱਛਾ ਅੱਛਾ ਅੱਛਾ, ਹਾਂਜੀ ਹਾਂਜੀ ਠੀਕ ਹੈ। ਠੀਕ ਠੀਕ ਹੈ।
ਹਾਂਜੀ ਹਾਂਜੀ, ਫਿਰ ਇਹਨਾਂ ਦਾ ਔਖਾ ਸੀ ਨਾ ਰੋਟੀ ਪਾਣੀ।
ਆਾਂ ਫਿਰ ਬ ਜੈਂਟਸ ਦਾ ਮੁਸ਼ਕਿਲ ਹੋ ਜਾਂਦਾ।
ਹਾਂ ਫਿਰ ਇਕੱਲੇ ਨੇ ਕਿੱਥੇ ਬਣਾਉਣੀ ਆਪਣੇ ਲਈ ਤੇ ਖਾਣੀ, ਫਿਰ ਮੈਂ ਦੱਸ ਦਿਨ ਲਗਾਏ, ਫਿਰ ਮੈਂ ਆ ਗਈ, ਮੈਂ ਠੀਕ ਹੈ, ਬਹੁਤ ਵੈਸੇ ਤੇ ਮੇਰੇ ਹਸਬੈਂਡ, ਬਾਹਰ ਜੋਬ ਕਰਦੇ ਆ। ਤੇ ਫਿਰ ਅਜੇ ਇਹ ਨੂੰ ਜੋਬ ਨੀ ਨਾ ਹੈਗੀ, ਅਜੇ।
ਹੂੰ ਹੂੰ ਹੂੰ,
ਫ ਤੁਹਾਡੇ ਕਰਕੇ ਇੱਥੇ ਸੀ, ਫਿਰ ਮੈਂ ਆ ਗਈ, ਨਈ ਤੇ ਏ ਨਈ ਹੁੰਦੇ, ਤੇ ਫਿਰ ਮੈਂ ਮੈਂ ਲੈਂਦੀ ਨੀ, ਮੈਂ ਕੇਹਾ
ਹਾਂਜੀ, ਠਹੀ ਹੈ।
ਹੋਰ ਕੀ ਉਹਨਾਂ ਦਾ ਵੀ ਦੇਖਣਾ ਪੈਂਦਾ।
ਦੇਖਣਾ ਪੈਣਾ ਨਾ ਫਿਰ ਬਿਲਕੁਲ, ਬਿਲਕੁਲ
ਕੱਲ ਇਹਨਾਂ ਦਾ ਆਪਣਾ ਬਾਅ ਚੋਣ
ਹੂ, ਹਾਂਜੀ।
ਹੋ ਜੀ ਪਹਿਲੇ ਬੱਚੇ ਨੇ, ਨਾਲ ਇਹਨਾਂ ਦਾ ਦੇਖੋ, ਫੇਰ ਆਪਣਾ ਦੇਖੋ।
ਅੱਛਾ ਅੱਛਾ, ਚਲੋ ਏਦਾਂ ਹੀ ਹੁੰਦੀ ਹੈ, ਥੋੜ੍ਹਾ ਬਹੁਤਾ ਕਰਨਾ ਪੈਂਦਾ ਐ, ਨਾਲ ਰਲਕੇ
ਤਾਇਯੋ ਤੇ ਬਿਲਕੁਲ ਕੱਲੀ ਜਾਂਦੀ ਆਂ।
ਕਰਦੇ ਜਾਣਾ ਟਾਈਮ, ਮੇਰੇ ਹਸਬੈਂਡ ਹੈ ਪਹਿਲਾਂ। ਹਾਂਜੀ, ਮੇਰੇ ਹਸਬੈਂਡ ਪਹਿਲਾਂ ਆਪ ਬਾਹਰ ਸੀਗੇ।
ਅੱਛਾ,
ਅਤੇ ਫਿਰ ਮਤਲਬ ਇੱਧਰ, ਤਿੰਨ ਚਾਰ ਕੰਟਰੀਜ਼ ਰਹਿ ਰੁ ਕੇ, ਅਤੇ ਫਿਰ ਹੁਣ ਇੱਥੇ ਰਹਿਣ ਲੱਗ ਪਏ, ਜਦੋਂ ਬੱਚੇ ਵੱਡੇ ਹੋ ਗਏ। ਫਿਰ ਬੱਚਿਆਂ ਦੀ ਵੀ ਰਿਸਪੋਂਸੀਬਿਲਟੀਜ਼ ਹੁੰਦੀਆਂ ਨਾ, ਤਾਂ ਕਰਕੇ।
ਨਾਲੇ ਬੱਚੇ ਵੀ ਕਹਿੰਦੇ, ਮਤਲਬ ਪਾਪਾ ਸਾਡੇ ਨਾਲ ਰਹਿਣਾ।
ਬਸ ਬਸ, ਹਾਂਜੀ ਤਾਂ ਕਰਕੇ ਫਿਰ ਥੋੜ੍ਹਾ ਜਿਹਾ ਸੋਚਿਆ। ਫਿਰ ਨਹੀਂ ਹੋਣਾ।
ਹੋਰ,
ਜੋ ਮਰਜ਼ੀ ਕਰ ਲਓ ਨਾ ਆਪਣੇ, ਇੱਥੇ ਵਰਗੀ ਰੀਸ ਨਹੀਂ ਹੁੰਦੀ ਹੈਗੀ।
ਹਾਂਜੀ -ਹਾਂਜੀ-ਹਾਂ
ਚਲੋ ਕਮਾਈਆਂ ਵੀ ਜ਼ਰੂਰੀ ਹੈ ਇੱਥੇ ਜਦ ਕੁਛ ਬਣੇ ਨਾ ਤਾਂ ਫਿਰ ਬਾਹਰ ਵੀ ਜਾਣਾ। ਪੈਂਦਾ ਆ ਹਨਾ।
ਹਾਂਜੀ- ਹਾਂਜੀ
ਔਰ ਪੈਸਾ ਬਾਹਰ ਲੈ ਤਾਂ ਜ਼ਿੰਦਗੀ ਇੱਧਰ ਦੀ ਹੈ।
ਹਾਂਜੀ- ਹਾਂਜੀ ਮਤਲਬ ਇੰਡੀਆ 'ਚ ਵੀ ਕੰਮ ਕਰਦੇ ਸੀ ਬਾਹਰ ਤੇ ਸਰ ਹੁਣ ਮੇਰਾ ਓ ਮੇਰਾ ਅਪਡੇਟ ਹੋਇਆ ਸੀ ਨਾ ਹੁਣੇ ਫਰਵਰੀ ਮਹੀਨੇ ਫਿਰ ਇਹਨਾਂ ਦੀ ਮੇਰੇ ਕਰਕੇ ਛੁੱਟੀਆਂ ਜ਼ਿਆਦਾ ਹੋ ਗਈਆਂ ਮਹੀਨਾ ਫਿਰ ਇਹਨਾਂ ਦੀ ਜੋਬ ਚਲੇ ਗਈ।
ਅੱਛਾ
ਹਾਂ ਤਦ ਕਰਕੇ ਥੋੜੀ ਮੁਸ਼ਕਿਲ ਹੋ ਗਈ ਤੇ ਅਜੇ ਜੋਬ ਮਿਲਦੀ ਨੀ ਨਾ ਇਹਨਾਂ ਨੂੰ
ਹਾਂ ਉਹੀ ਨਾ ਫਿਰ ਦੇਖੋਂ ਉਹ ਵੀ ਜ਼ਰੂਰੀ ਸੀਗਾ।
ਹਾਂ ਓਹੀ ਨਾ ਫਿਰ ਮੇਰੇ ਕਰਕੇ ਨੇ ਛੁੱਟੀਆਂ ਮਹੀਨਾ ਜ਼ਿਆਦਾ ਹੋ ਗਈਆਂ ਫਿਰ
ਹੂੰ
ਅੱਛਾ ਹਾ।
ਹੋ ਚਲੋ ਇੱਕ ਦੂਜੇ ਦਾ ਵੀ ਨਾ ਸੋਚਣਾ ਪੈਂਦਾ ਜੇ ਤੁਸੀਂ ਥੋੜੇ ਜਿਹੇ ਸਹੀ ਹੋਗੇ ਤੇ ਫੇਰ ਉਹ ਵੀ ਰੋਟੀ ਪਾਣੀ ਖਾਣਗੇ।
ਹੋਰ ਕੀ- ਹੋਰ ਕੀ
ਹਾਂਜੀ
ਓਹੀ ਨਾ ਕਿਸੇ ਹੋਰ ਨੇ ਤੇ ਸਾਥ ਦਿੱਤਾ ਨ ਫਿਰ ਆਪ ਇਯੋ ਕਰਨਾ ਪੈਣਾ। ਸਭ ਕੁਛ ਆਪ ਕਰਦੇ ਪਏ ਨੇ।
ਜੀ
ਹੋਰ ਸੁਣਾਓ।
ਹਾਂਜੀ ਬਸ ਵਧੀਆ ਠੀਕ ਹੈ ਜੀ ਫਿਰ ਹਰਮ ਹਰਿਮੰਦਰ ਸਾਹਿਬ ਚੱਲਦਾ ਡੇ ਜਲਦੀ
ਹਾਂਜੀ- ਹਾਂਜੀ ਚੱਲ ਜਾਂਦੇ ਆ ਮਤਲਬ ਮਹੀਨੇ 'ਚ ਦੋ ਵਾਰੀ ਚੱਕਰ ਲੱਗ ਜਾਂਦਾ।
ਲੱਗ ਹੀ ਜਾਂਦਾਂ ਆਂ ਉ ਵ
ਹਾਂਜੀ- ਹਾਂਜੀ ਸ਼ਹੀਦਾ ਸਾਹਿਬ ਜਾਈਦਾ ਫਿਰ ਉਧਰੋਂ ਉੱਧਰ ਚੱਲ ਜਾਈਦਾ। ਤੇ ਹੁਣ ਵੀ ਥੋੜੇ ਦਿਨ ਪਹਿਲੇ ਗਏ ਸੀ ਪਿਛਲੇ ਵੀਕ ਤੇ ਫੇਰ ਉਦੋਂ ਗਏ ਉਦੋਂ ਸ਼ਹੀਦਾ ਸਾਹਿਬ ਗਏ ਫਿਰ ਦਰਬਾਰ ਸਾਹਿਬ ਜਾਣਾ ਸੀ ਫਿਰ ਗਰਮੀ ਬਹੁਤ ਸੀ। ਤੇ ਫਿਰ ਵਾਪਿਸ ਆ ਗਏ। ਉਹਨਾਂ ਦੇ ਛੋਟੂ ਨੂੰ ਚੁੱਕ ਕੇ ਚੱਲਣਾ ਪੈਂਦਾ ਨਾ ਤਾਂ ਵੀ ਬਹੁਤ
ਹਾਂ ਆਂ ਬਿਲਕੁਲ ਅਸੀਂ ਵੀ ਦੋ ਤਿੰਨ ਵਾਰੀ ਗਏ ਨਾ ਸਾਡੇ ਮੱਥਾ ਹੀ ਨਹੀਂ ਟੇਕ ਹੋਯਾ ਮਤਲਬ ਰਸ਼ ਬਹੁਤ ਜ਼ਿਆਦਾ
ਹਾਂ ਇੱਕ ਤਾ ਰਸ਼ ਤੇ ਫੇਰ ਅਸੀ ਬਾਹਰ ਹੀ ਮੱਥੇ ਟੇਕ ਕੇ ਆ ਗਏ ਸੀ ਨਾ।
ਹਾਂਜੀ